ਹੈਲੋ?
ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਆਵਾਜ ਆਂਦੀ ਪਈ।
ਹਾਂਜੀ ਆਵਾਜ਼ ਲੇਕਿਨ ਬੜੀ ਘੱਟ ਆ ਰਹੀ ਹੈ।
ਘੱਟ ਆ ਦੀਦੀ
ਹਾਂਜੀ
ਹੋਰ ਕਿਵੇਂ ਠੀਕ ਹੋ?
ਹਾਂਜੀ ਬਸ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ
ਬਸ ਵਧੀਆ
ਕੀ ਕਰ ਰਹੇ ਸੀ ਗੇ
ਕੁਛ ਨੀ ਬਸ ਦੀਦੀ ਦੀ ਕੁੜੀ ਦਾ ਹੋਮਵਰਕ ਕਰਵਾਇਆ ਹੁਣ ਇੱਕ ਇੱਕ ਰਹਿ ਗਿਆ ਸੀਗਾ ਉਹ ਕਰਵਾਇਆ ਹੁਣ ਉਸਨੂੰ ਬੋਲਿਆ ਸੋ ਜਾ ਹੁਣ ਸਵੇਰੇ ਸਕੂਲ
ਅੱਛਾ ਮੈਂ ਤੇ ਹੁਨੇ ਬਸ ਸ਼ੋਪ ਬੰਦ ਕਰਕੇ ਹੁਣੇ ਵਧਾਈ ਸੀ। ਆਈ ਸੀ ਮੈਂ ਕਿਹਾ ਲਿਆਓ ਤੁਸੀਂ ਕੋਲ ਕਰ ਰਹੇ ਸੀ ਤੇ ਮੈਂ ਉਸ ਟਾਈਮ ਚੁੱਕ ਨਹੀਂ ਪਾਈ ਤੇ ਮੈਂ ਕਿਹਾ ਕਿਹਾ ਕਾਲ ਕਰ ਲਾਂ ਤੁਹਾਨੂੰ
ਅੱਛਾ ਹੁਣ ਆਇਓ ਸ਼ੋਪ ਬੰਦ ਕਰਕੇ
ਹਾਂ ਅੱਜ ਥੋੜੇ ਅਰਜੈਂਟ ਆ ਗਈ ਸੀਗੀ ਆਰਡਰ ਸੀਗੇ ਤੇ ਤਹੀ ਫਿਰ ਥੋੜਾ ਲੇਟ ਵਧਾਈ ਹੈ ਸ਼ੋਪ
ਅੱਛਾ!
ਹਾਂ ਕਿਸੇ ਦੇ ਵਿਆਹ ਦੇ ਕੱਪੜੇ ਸੀਗੇ ਤੇ ਬਸ ਉਹੀ ਮਾਸਟਰ ਵੀ ਅੱਜ ਲੇਟ ਆਇਆ ਸੀ ਤੇ ਉਹੀ ਕਰਾਂਦੇ ਪਤਾ ਵੀ ਹੈ ਤੁਹਾਨੂੰ ਲੇਬਰ ਦਾ ਤੇ ਸਿਰ ਤੇ ਖੜੇ ਹੋ ਕੇ ਕੰਮ ਕਰਾਓ ਤੇ ਕੰਮ ਕਰਦੇ ਨੇ ਅਦਰਵਾਈਜ਼ ਤੇ ਇਦਾਂ ਹੀ ਰਹਿੰਦਾ।
ਉਹੀਓ ਹੀ ਸਹੀ ਗੱਲ ਹੈ ਲੇਬਰ ਕੰਮ ਕਰਾਣਾ ਬੋਲਣ ਉਹਨਾਂ ਤੋਂ
ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ।
ਹੁਣ ਆਈ
ਹਾਂਜੀ ਆਂਦੀ ਪਈ ਹੈ ਪਰ ਲੇਕਿਨ ਬੜਾ ਧੀਰੇ ਧੀਰੇ ਜੇ ਆ ਰਹੀ ਸੀ ਹਾਂ ਹੁਣ ਠੀਕ ਆ ਆ
ਅੱਜ, ਮੀਂਹ ਪਿਆ ਹਾਂਜੀ, ਹਾਂ ਮੀਂਹ ਚਾਲੂ ਹੈਗਾ ਹੁਣ ਵੀ। ਉਹ ਪਹਿਲੇ ਕਿਸੇ, ਮੈਂ ਉਹ ਹੈੇਡਫੋਨ ਲਾਇਆ ਹੋਏ ਸੀ ਨਾ। ਲੱਗਦਾ ਰੇਂਜ ਨੀ ਹੋਣਾ। ਉਹਦੇ ਕਰਕੇ ਵੀ ਹਾਂਜੀ, ਔਰ ਅੱਜ ਇੱਥੇ ਮੌਸਮ ਵੀ ਥੋੜ੍ਹਾ ਹਾਂ, ਇਹ ਸੀਗਾ ਬਰਸਾਤ ਦਾ ਹੀ।
ਅੱਛਾ, ਤਾਂਹੀ ਹੋ ਸਕਦਾ ਸਿਗਨਲ ਵਗੈਰਾ ਠੀਕ ਨਾ ਆ ਰਹੇ ਹੋ।
ਹਾਂਜੀ-ਹਾਂਜੀ, ਹੋਰ ਕਿਸ ਤਰਹ ਬੁਟਿਕ
ਬੁਟੀਕ ਜਸਾ ਹਾਂ ਕਸਟਮਰ ਤੇ ਹੁਣੇ ਆ ਰਹੇ ਨੇ। ਓਹੀ ਹੈ ਇਕ ਤੇ ਜਿਹੜਾ ਆਂਦਾ ਹੈ ਬਸ ਓਨਲਾਈਨ ਫੋਟੋ ਲੈ ਕੇ ਚਲਾ ਆਂਦਾ ਹੈ ਐਸੇ ਬਣਾ ਦੀਜੇ ਮੈਡਮ, ਐਸੇ ਬਣਾ ਦੀਜੇ ਐਸਾ, ਇਨਾ ਦਿਮਾਗ ਖਾਧਾ ਹੋਇਆ ਕਸਟਮਰ ਨੇ ਕਿ ਬਸ ਪੁੱਛੋ ਹੀ ਨਾ, ਜਿਹੜੀ ਕੋਈ ਨ ਨਵਾਂ ਲੇਟਸਟ ਆ ਜਾਏ ਕੋਈ ਵੀ ਚੀਜ਼ ਬਸ ਉਹੀ ਫੋਟੋ ਚੁੱਕਦੇ ਨੇ ਔਰ ਲੈ ਕੇ ਚਲੇ ਆਂਦੇ ਨੇ ਐਸਾ ਬਣਾ ਦੀਜੀਏ।
ਬਸ, ਉਹ ਕਸਟਮਰ ਤਾਂ ਉਹੀ ਹੈਗਾ, ਉਹ ਦੇਖ ਲੈਂਦੇ ਆ ਅੱਜ-ਕੱਲ ਇੰਸਟਾਗ੍ਰਾਮ ਤੇ। ਕੀ ਪੈਟਰਨ ਲੇਕਰ ਉਹ ਆ ਜਾਂਦੇ ਫਿਰ ਇਹ ਬਣਾਓ ਇਹ ਸਭ
ਆਹੀ ਉਹ ਡਿਜ਼ਾਇਨਰ ਕੰਮ ਚ ਫਿਰ ਪਤ ਬੜਾ ਟਾਈਮ ਲੱਗ ਜਾਂਦਾ, ਟਾਈਮ ਟੇਕਿੰਗ ਹੁੰਦਾ ਹੈ ਫਿਰ ਪੈਸੇ ਦਿੰਦੇ ਨਹੀਂ ਇਨੇ ਛੇਤੀ। ਫਿਰ ਪੈਸੇ ਤੇ ਬੜੀ ਜਨਾਨੀਆਂ ਚਿੱਕ- ਚਿੱਕ ਕਰਦੇ ਰਦੀਆਂ ਨੇ
ਡਿਜ਼ਾਇਨ ਵੀ ਵਧੀਆ ਚਾਹੀਦਾ ਔਰ ਫਿਰ
ਹਾਂ, ਉਹੀ- ਉਹੀ ਅੱਜ ਅੱਜ-ਕੱਲ ਇਨਾ ਟਰੈਂਡ ਹੈ ਜਿਵੇਂ ਫਰਸ਼ੀ ਸਲਵਾਰ ਦਾ ਟਰੈਂਡ ਚੱਲ ਰਿਹਾ ਹੈ। ਤੇ ਜਿਹਨੂੰ ਦੇਖੋ, ਉਹੀ ਫੜਸ਼ੀ ਸਲਵਾਰ ਜਿਹਨੂੰ ਦੇਖੋ ਹੋਈ ਫਰਸ਼ੀ ਸਲਵਾਰ। ਇੱਕ ਚੀਜ਼ ਟ੍ਰੈਂਡ ਚ ਆਏਗੀ ਤੇ ਸਾਰਿਆਂ ਨੂੰ ਉਹੀ
ਉਹੀ ਚਾਹੀਦਾ ਸੱਚੀ ਗੱਲ ਹੈ। ਇੱਥੇ ਵੀ ਉਹੀ ਜ਼ਿਆਦਾ ਅੱਜ-ਕੱਲ੍ਹ ਇਹੀ ਚੱਲ ਰਿਹਾ ਬਸ ਫਰਸ਼ੀ ਸਲਵਾਰ ਹੀ ਸਿਲਵਾ ਦੋ। ਸਾਨੂੰ ਬਟ ਇੱਥੇ ਕਿਸਾ ਮਹਾਰਾਸ਼ਟਰ ਦੇ ਵਿੱਚ ਕਿਸਾ ਥੋੜ੍ਹੀ ਜ਼ਿਆਦਾ ਫਰਸੀ਼ ਸਲਵਾਰ ਦਾ ਰਿਵਾਜ ਹੈਗਾ ਇੱਥੇ ਦੇਖਦੇ ਲੋਕੀ ਏਕੀ ਇੱਹ ਕੀ ਪਾਇਆ ਉਹਨਾਂ ਨੂੰ ਪਤਾ ਨੀ ਨਾ ਇੱਥੇ ਦੇ ਲੋਕਾਂ ਨੂੰ ਜ਼ਿਆਦਾ
ਨਹੀਂ ਸਾਡੇ ਇੱਧਰ ਤੇ ਬਹੁਤ ਜ਼ਿਆਦਾ ਟਰੈਂਡ ਰਹਿੰਦਾ ਇੱਥੇ ਤੇ ਕਿਟੀ ਪਾਰਟੀ ਤੇ ਵੀ ਜਾਣਾ ਹੈ ਤੇ ਵੀ ਨਵਾਂ ਕੱਪੜਾ ਚਾਹੀਦਾ ਇੱਥੇ ਤੇ ਕਿਸੇ ਦੇ ਭੋਗ ਤੇ ਜਾਣਾ ਹੈ ਤਾਂ ਵੀ ਨਵਾਂ ਕੱਪੜਾ ਹੀ ਪਾਣੈ ਉਹ ਗਰਮੀਆਂ ਦਾ ਸੀਜਨ ਹੈ ਕੋਟ ਕੋਟਨ ਦੇ ਸਾਰੇ ਸੂਟ ਨੇ ਔਰ ਲੇਸ ਨਾਲ ਹੀ ਸਾਰੇ ਡਿਜ਼ਾਇਨ ਬਣ ਰਹੇ ਨੇ ਤੇ ਬਸ ਮੈਂ ਤੇ ਲੇਸਾਂ ਲਿਆ ਲਿਆ ਕੇ ਪਰੇਸ਼ਾਨ ਹੋ ਜਾਂਦੀ ਆ ਉਹੀ ਕਹਿ ਰਹੀ ਆ ਨਾ ਕਾਮ ਵੱਧ ਜਾਂਦਾ ਕਹਿੰਦੇ ਕਾਮ ਹੀ ਕਿਆ ਕਰਨਾ ਹੈ ਕੰਮ ਹੀ ਤੁਸੀਂ ਕੀ ਕਰਨਾ ਦੀਦੀ ਇੱਥੇ ਲੇਸ ਹੀ ਤੇ ਲਾਣੀ ਹੈ ਇੱਥੇ ਏਦਾਂ ਮੈਂ ਕਿਹਾ ਲੇਸ ਲਿਆਣੀ ਰਖੀ ਕਿ ਮੈਚਿੰਗ ਕਰੋ ਇੰਨੀ ਗਰਮੀ ਚ' ਪਹਿਲੇ ਬਜ਼ਾਰ ਜਾਓ ਉੱਥੇ ਪਹਿਲੇ ਮੈਚਿੰਗ ਕਰੋ ਖੱਪੋ ਮਰੋ ਫੇਰ ਉਹੀ ਹੈ ਕਿ ਟਾਈਮ ਤਾਂ ਲੱਗਦਾ ਹੀ ਹੈ ਜਿੰਨਾ ਮਰਜੀ ਕਰਲੋ ਲੇਕਿਨ ਕਸਟਮਰ ਨੂੰ ਲੱਗਦਾ ਇੱਕ ਸਿਲਾਈ ਤੇ ਮਾਰਨੀ ਹੈ ਤੁਸੀਂ ਕਰਦੇ ਕੀ ਕਿਉ ਇੱਕ ਇਹੀ ਤਾ ਕਰਦਾ ਮੈਂ ਕਿਹਾ ਤੁਸੀਂ ਫਿਰ ਆਪ ਕਿਉਂ ਨਹੀਂ ਕਰ ਲੈਂਦੇ ਘਰੇ
ਸਹੀ ਗੱਲ ਹੈ ਕਸਟਮਰ ਤੋਂ ਬੋਲਣੇ ਵਾਸਤੇ ਤਾਂ ਬੜਾ ਤਕੜਾ ਹੁੰਦਾ ਉਹ ਬੋਲੋ ਉਹਨਾਂ ਨੂੰ ਇੱਕ ਦਿਨ ਉਹਨਾਂ ਨੂੰ ਬੋਲਿ ਬੋਲਿਆ ਕਰੋ ਕਿ ਤੁਸੀਂ ਇੱਕ ਦਿਨ ਮੈਂ ਜਦ ਕਰਾਂਗੀ ਨਾ ਤੁਸੀਂ ਸਾਹਮਣੇ ਆ ਜਾਓ ਫਿਰ ਤੁਹਾਨੂੰ ਪਤਾ ਚੱਲਣਾ
ਉਹੀ ਤੇ ਅੱਖਾਂ ਖੱਪਦੀਆਂ ਨੇ ਟਾਈਮ ਜਾਂਦਾ ਨਾ ਹੀ ਡਿਜ਼ਾਇਨਰ ਪੀਸ ਹੋਏਗਾ ਕਟਿੰਗ ਕਰਨ ਚ ਵੀ ਉਹਨਾ ਟਾਈਮ ਫਿਰ ਮਾਸਟਰ ਨਾਲ ਸਿਰ ਖਪਾ ਹੋ ਏਦਾਂ ਨੀ ਏਦਾਂ ਕੱਟੋ ਬਈਆ ਏਦਾਂ ਨੀ ਏਦਾਂ ਕਰੋ ਉਸ ਤੋਂ ਬਾਅਦ ਫਿਰ ਕਾਰੀਗਰ ਨੂੰ ਬੜਾ ਬੋਲੋ ਏਦਾਂ ਨੀ ਏਦਾਂ ਕਰ ਦੇ ਛੇਤੀ ਹੈ ਤੇ ਕਸਟਮਰ ਇੱਕ ਮਿੰਟ ਨੀ ਬਰਦਾਸ਼ਤ ਕਰਦਾ ਹੈ ਕਿ ਇੱਕ ਮਿੰਟ
ਹਾਂ ਕਸਟਮਰ ਤਾਂ ਅੱਜ ਕੱਲ ਤਾਂ ਬੜੇ ਖਰਾਬ ਹੈ ਨਹੀਂ ਦਿੱਤਾ ਟਾਈਮ ਤੇ ਤਾਂ ਫੇਰ ਬੋਲ ਕੇ ਟਾਈਮ ਤੇ ਨਾ ਦਿਓ ਤੁਸੀਂ ਬਸ ਦੇਖੋ ਫਿਰ
ਔਰ ਜਨਾਨੀਆਂ ਦੇ ਤੇ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਨ ਖਰੇ ਐਨੇ ਮਾਨ ਨੀ ਨੇ ਕਿੱਤੋਂ ਵੀ ਇੱਕ ਇੰਚ-ਇੰਚ ਢਿੱਲਾ ਤੇ ਇੱਕ ਇੰਚ ਟਾਈਟ ਹੋਣਾ ਨੀ ਚਾਹੀਦਾ ਪ੍ਰੋਪਰ ਫਿਟਿੰਗ ਇਥੋਂ ਇੰਝ ਸਿਲਾਈ ਕਰ ਦਿੱਤੀ ਇਥੋਂ ਇੰਝ ਕਰਦੋ
ਬਹੁਤ ਕਿਸ ਤਰ੍ਹਾਂ ਪਾ ਲੈਂਦੇ ਮੈਂ ਤਾਂ ਸਮਝ ਚ ਨਹੀਂ ਆਂਦਾ ਪਾ ਕਿਸ ਤਰ੍ਹਾਂ ਲੈਂਦੇ ਲੇਕਿਨ ਇੰਨਾ ਫਿਟ ਗ ਚ
ਨਹੀਂ ਸਾਡੇ ਇੱਧਰ ਤੇ ਹੋਰ ਕੁੜੀਆਂ ਕੁੜੀਆਂ ਵੀ ਬਹੁਤ ਜਾਨ ਖਾਦੀਆਂ ਨੇ ਐ ਕਰਦੋ ਇੱਥੇ ਬਟਨ ਵੀ ਲਗਾ ਦੋ ਇੱਥੇ ਲੇਸ ਵੀ ਲਗਾ ਦੋ ਪੈਂਟ ਚ ਵੀ ਡਿਜ਼ਾਇਨ ਬਣਵਾ ਦੋ ਉਹਦੇ ਬਾਅਦ ਚੁੰਨੀ ਚ ਵੀ ਲੈਸ ਲਾ ਦੋ ਨਾ ਕੰਮ ਔਰ ਫਿਰ ਜਦ ਬਿਲੀਗ ਦੀ ਗੱਲ ਆਏਗਾ ਫੇਰ ਕਹਿਗੇ ਅਰੇ ਨਹੀਂ ਇਹ ਤੇ ਬਹੁਤ ਸਟਿਚਿੰਗ ਹੋ ਗਈ, ਇਹਨਾਂ ਦੇ ਤੇ ਸਾਡਾ ਕੱਪੜਾ ਨੀ ਆਉਂਦਾ ਹੈ।
ਹਾਂ, ਇਹੀ ਗੱਲ ਹੈ ਉਹੀ ਇਹੀ ਚੱਲ ਰਿਹਾ, ਹੁਣ ਉੱਥੇ ਕੀ ਸਿਲਾਈ ਲੈਂਦੇ।
ਇੱਥੇ ਅਸੀਂ ਤੇ ਲੈਂਦੇ ਹਾਂ, ਸਾਢੇ ਚਾਰ ਸੌ ਰੁਪਏ ਸਿੰਪਲ ਸੂਟ ਦੀ, ਲੇਕਿਨ ਸਿੰਪਲ ਸੂਟ ਆਉਂਦੇ ਹੀ ਕਿੱਥੇ ਨੇ ਇੱਕ ਅੱਧਾ ਕਿਤੇ ਆਉਂਦਾ ਹੈ, ਦਿਨ ਦਾ ਬਾਕੀ ਸਾਰੇ ਤੇ ਪੀਸ ਡਿਜ਼ਾਇਨਰ ਆਉਦੇ ਨੇ।
ਉਹੀ, ਉਹੀ ਫਿਰ ਡਿਜ਼ਾਇਨਰ ਵਾਸਤੇ ਵੀ ਕਿਸਾਂ ਉਹ ਕਿਸ ਤਰਾਂ ਲੈਂਦੇ ਹੋ। ਹੋ ਵੀ
ਡਿਜ਼ਾਇਨਰ ਦੇਖੋ, ਸਾਰੇ ਲੇਸ-ਲੂਸ ਨੂੰ ਡਿਪੈਂਡ ਕਰਦਾ ਹੈ। ਕਿ, ਲੇਸਿਸ ਕਿੰਨੀ ਮਹਿੰਗੀ ਲਗਾ ਰਿਹਾ ਹੈ, ਉਸ ਤੋਂ, ਬਾਅਦ ਕੰਮ ਕਿੰਨਾ ਹੈ। ਹੁਣ ਫਰਸ਼ੀ ਸਲਵਾਰ ਹੈ, ਫਰਸ਼ੀ ਸਲਵਾਰ ਦੇ, ਅਲੱਗ ਪ੍ਰਾਈਜ਼ ਹੈਗੇ ਨੇ।
ਉਹਨਾ ਨੂੰ ਬੋਲਿਆ ਕਰੋ, ਕਸਟਮਰ ਨੂੰ ਤੁਸੀ ਚੰਗਾ ਵੀ, ਕਸਟਮਰ ਨਾ
ਨਹੀਂ ਬੋ ਮੈਂ, ਤੇ, ਬੋਲਦੀ ਹਾਂ ਕਿ, ਤੁਸੀਂ ਮੇਰਾ ਟਾਈਮ ਸੇਫ ਹੋਏਗਾ, ਤੁਸੀਂ ਲੈ ਲਿਆ ਕਿ ਦੇ-ਦੋ ਬਈਹ ਲੇਕਿਨ ਨਹੀਂ ਨਾ ਉਹਨਾਂ ਨੂੰ, ਮੰਨਣਾ ਵੀ ਨੀ, ਉਹ ਕਹਿੰਦੇ ਹਮਕੋ ਸਾਨੂੰ ਨੀ ਪਤਾ ਤੁਸੀਂ ਲੈ ਕੇ ਆਓ, ਤੁਸੀਂ ਹੀ ਲਗਾਓ। ਸਾਨੂੰ ਹੋਸ਼ ਨਹੀਂ ਪਤਾ ਲੇਕਿਨ ਹੁਣ ਸਿਲਾਈ ਦੀ ਬਿਲਿੰਗ ਦੀ ਵਾਰੀ ਆਉਂਦੀ ਤੇ, ਬਹੁਤ ਜ਼ਿਆਦਾ ਬੋਲਦੇ ਬਹੁਤ ਜ਼ਿਆਦਾ। ਲੇਕਿਨ, ਐਸਾ ਨਹੀਂ ਹੈ, ਕਈ ਕਸਮ ਬੜੇ ਚੰਗੇ ਨੇ, ਉਹ ਬਸ ਫਿੱਟ ਉਹਨਾਂ ਨੂੰ, ਪ੍ਰੌਪਰ ਚਾਹੀਦੀ ਏ, ਵਧੀਆ ਆ ਜਾਏ।
ਖਾਈ ਕਰਦੇ ਜਿਹਨੁੰ ਨਹੀਂ ਸਮਝ ਹੋ, ਨਾ, ਫਿਰ ਉਸ ਬ, ਬਰਾਬਰ ਸਿਰ ਖਾਈ ਕਰਦਾ।
ਨਹੀਂ, ਨਹੀਂ ਕਈ ਕਸਟਮਰ ਤੇ, ਬਹੁਤ ਵਧੀਆ ਆਂਦੇ ਨੇ, ਜਿੰਨਾ ਬੋਲੋ ਕੁਛ ਨੀ ਪੁੱਛਦੇ ਹੈ। ਕਿੰਨੇ ਦਾ ਉਹ ਕਿੰਨੇ ਦਾ ਪਸੰਦ ਆ ਗਿਆ। ਉਹਦੇ'ਚ ਬੜੇ ਖੁਸ਼ ਹੋ ਜਾਂਦੇ ਨੇ, ਕਿ ਹਾਂ, ਤੁਸੀਂ ਬੜਾ ਵਧੀਆ ਦੀਦੀ ਬਣਾਤਾ, ਬੜਾ ਵਧੀਆ ਬਣਾ ਦਿੱਤਾ, ਹਾਂਜੀ ਠੀਕ ਹੈ ਜੀ।
ਉਹਨਾ ਨੂੰ ਦੇਖਦਾ ਹੈ ਨਾ ਕਰ ਮਤਲਬ ਕੀਤਾ ਅੱਛਾ, ਸੋਹਣਾ ਬਣਾਇਆ ਹੈ ਸੂਟ।
ਬਿਜਨਸ ਹੈ, ਦੇਖੋ ਬਿਜਨਸ'ਚ ਤੇ, ਹਰ ਤਰੀਕੇ ਦਾ ਕਸਟਮਰ ਮਿਲੇਗਾ ਚੰਗਾ ਵੀ ਮਿਲੇਗਾ, ਮਾੜਾ ਉਹੀ ਤੇ ਸਭ ਨੂੰ ਲੇਕਿਨ, ਸੈਟਿਸਫਾਈ ਸਾਰਿਆਂ ਨੂੰ ਹੀ, ਕਰਨਾ ਪੈਂਦਾ।
ਤੁਸੀਂ ਸਿਰਫ ਸਟਿਚਿੰਗ ਹੀ ਕਰਦੇ ਹੋ ਨਾ, ਕਿ ਸੇਲਿੰਗ ਵੀ? ਕਰ ਦਿਓ।
ਨਹੀਂ ਕੁੜਤੀਆਂ ਵਗੈਰਾ ਰੱਖ ਲਈ ਦੀਆਨੇ। ਆਪਣਾ ਆ ਜਾਂਦਾ ਹੈ। ਕਈ ਵਾਰੀ, ਵਿਕ ਵੀ ਜਾਂਦੀਆਂ ਨੇ।
ਅੱਛਾ।
ਜੋ, ਹੋ, ਹਾਂ ਕੋਟਨ ਦੀ ਕੋਟਨ ਦੀ, ਜਿਵੇਂ ਸ਼ੋਰਟ ਕੁੜਤੀਆਂ ਆਉਦੀਆਂ ਨੇ। ਉਹ ਸਟਿਚ ਕਰਕੇ ਟਤੰਗ ਦਿੱਤੀਆਂ। ਫੇਲ ਹੋ ਗਈ ਤੇ ਹੋ ਗਈ ਕਿਉਂਕਿ ਕੰਮ ਬਹੁਤ ਸਟਿਚਿੰਗ ਦਾ ਹੀ ਕੰਮ ਬਥੇਰਾ ਹੋ ਜਾਂਦਾ ਹਾਂਜੀ
ਚੱਲਦੀ ਹੈ ਨਾ ਹੁਣ ਕੋਟਨ ਦਾ ਹੀ ਚੱਲਦਾ।
ਹਮ ਇੱਥੇ ਤੇ ਖੈਰ ਜਿਸ ਹਿਸਾਬ ਦੀ ਗਰਮੀ ਹੈ। ਦੂਜਾ ਕੱਪੜਾ ਇਸ ਟਾਈਮ ਪਾਉਣਾ ਵੀ ਬੜਾ ਔਖਾ ਹੈ।
ਸੱਚੀ ਉਹ ਤਾਂ ਫੈਲ ਹੈਗੀ ਹੈ।
ਕੋਟਨ ਕੋਈ ਈ ਕੋਟਨ ਹੋਏ ਥੋੜ੍ਹਾ ਲੂਜ ਫਿਟਿੰਗ ਹੋਵੇ ਅਤੇ ਥੋੜ੍ਹੀ ਸਾਹ ਵੀ ਅੰਦੀ ਹੈ ਉਹਦੇ ਚ ਅਦਰਵਾਈਜ਼ ਦੂਜਾ ਦੇ ਅਸਤਰ ਵਾਲੇ ਸੂਟ ਤਾਂ ਇਸ ਟਾਈਮ ਬਿਲਕੁਲ ਐਵੇਂ ਜਾਣ ਕਰਦੇ ਨੇ ਗਰਮੀ ਚ ਕਿ ਬਸ ਪੁੱਛੋ ਨਾ।
ਬਹੁਤ ਅੱਜ ਕੱਲ੍ਹ ਤਾਂ ਤੁਸੀਂ ਔਨਲਾਈਨ ਅੱਜ ਕੱਲ੍ਹ ਲੇਕਿਨ ਜ਼ਿਆਦਾ ਟਰੈਂਡ ਹੋ ਗਿਆ ਨਾ ਔਨਲਾਈਨ ਜ਼ਿਆਦਾ ਮੰਗਵਾ ਲੈਂਦੇ ਲੋਕੀ।
ਹਾਂ ਔਨਲਾਈਨ ਲੋਕੀ ਕਹਿੰਦੇ ਕਿ ਪੰਜ ਸੌ ਰੁਪਏ ਦਾ ਅਸੀਂ ਸਟਿਚਿੰਗ ਦੇਣੀ ਹੈ ਤੇ ਪੰਜ ਸੌ ਰੁਪਏ ਚ ਅਸੀਂ ਪੂਰਾ ਸੂਟ। ਮੰਗਾ ਲਈਏ ਲੇਕਿਨ ਪਤਾ ਉਹਦੇ ਚ ਪ੍ਰੋਪਰ ਫਿਟਿੰਗ ਨਹੀਂ ਆਉਂਦੀ ਹੈ।
ਹਾਂ ਉਹ ਤਾਂ ਹੈ ਫਿਰ ਕਲਰ ਵੀ ਨਹੀਂ ਆਉਂਦਾ ਪ੍ਰੋਪਰ।
ਕਲਰ ਤੇ ਠੀਕ ਹੈ ਮੈਂ ਕਹਿ ਰਹੀ ਹਾਂ ਲੇਕਿਨ ਉਸ। ਸੂਟ ਨਾ ਮਜਬੂਤੀ ਨੀ ਆਉਂਦੀ ਹੈ ਤੁਸੀਂ ਦੋ ਤੁਸੀਂ ਹਮੇਸ਼ਾ ਦੇਖਣਾ ਕਿ ਔਨਲਾਈਨ ਜਿਹੜਾ ਸੂਟ ਮੰਗਾਇਆ ਹੋਏਗਾ ਪੰਜ ਛੇ ਸੌ ਵਾਲਾ। ਮਹਿੰਗੇ ਦੀ ਤਾਂ ਨੀ ਮੈਂ ਗੱਲ ਕਹਿੰਦੀ ਲੇਕਿਨ ਪੰਜ। ਛੇ ਸੌ ਵਾਲਾ ਸੂਟ ਅਰ ਤੁਸੀਂ ਮੰਗਵਾਇਆ ਤੇ ਜ਼ਿਆਦਾ ਨਹੀਂ ਚੱਲਦਾ ਉਹ। ਬਸ ਥੋੜਾ ਜਿਹਾ ਦੋ ਚਾਰ ਤੁਸੀਂ।
ਉਹ ਇੱਕ ਦੋ ਵਾਸ਼ ਕੀਤਾ ਹਾਂ ਇੱਕ ਦੋ ਵਾਸ਼ ਚ ਹੀ ਉਹ ਕਰ ਜਾਂਦਾ ਸਹੀ ਗੱਲ ਉਹ ਤਾਂ ਹੈ ਹੀ ਹੈ ਉਹਨਾਂ ਦੀ ਸਟੀਿਚਿੰਗ ਓਹ। ਪੱਕੀ ਵੀ ਨਹੀਂ ਹੋਂਦੀ ਨਾ।
ਹਾਂ ਫਿਰ ਸਾਡੇ। ਪੰਜਾਬੀਆਂ ਨੂੰ ਪਤਾ ਹੈ ਤੁਰਪਾਈ ਵਾਲੇ ਸੂਟ ਚਾਹੀਦੇ ਹੈ। ਚਾਕਾਂ ਚ ਵੀ ਬੋਡਰ ਲੇਸਾਂ ਫੇਰ ਇਹ ਸਭ ਤੇ ਤੁਸੀਂ ਬੁਟੀਕ ਚ ਹੀ ਬਣਵਾਓ।
ਹਮ ਮਿਲਣਾ ਹੀ ਨੀ ਸਹੀ ਗੱਲ ਉਹ ਤਾਂ ਹੈ ਨਹੀਂ ਜਿਸ ਤਰ੍ਹਾਂ ਹੁਣ ਘਰ ਪੈਣ ਡੇਲੀ ਬਸ। ਦਿਨਾਂ ਤੋਂ ਅੱਜ ਕੱਲ ਇੱਥੇ ਤੋਂ ਜ਼ਿਆਦਾਤਰ ਤੋਂ ਸਾਰੇ ਔਨਲਾਈਨ ਹੀ ਲੈਂਦੇ।
ਹਾਂ ਡੇਲੀ ਜਿਵੇਂ ਕਾਰਡ ਸੈਟ ਵਗੈਰਾ ਲੋਕੀ ਮੰਗਵਾ ਲੈਂਦੇ ਨੇ ਜ਼ਿਆਦਾਤਰ ਮੈਂ ਆਪ ਮੰਗਵਾ ਲੈਂਦੀ ਹਾਂ ਕਿ ਚਲੋ। ਕੋਡ ਸੈਟ ਵਗੈਰਾ ਲੇਕਿਨ ਅਗਰ ਪ੍ਰੋਪ। ਪਰ ਕਿਸੇ ਵਿਆਹ ਵਾਸਤੇ ਮੈਨੂੰ ਮੰਗਵਾਉਣਾ ਹੈ ਤਾਂ ਫਿਰ ਔਨਲਾਈਨ ਨਹੀਂ ਹੁੰਦੀ ਫਿਰ ਤੇ ਬੰਦਾ। ਬੁਟੀਕ ਹੀ ਜਾਂਦਾ ਹੈ ਫੇਰ।
ਨਹੀਂ ਨਹੀਂ ਉਹ ਤਾਂ।
ਮਹਿੰਗੇ ਸੂਟਾਂ ਵਾਸਤੇ ਫਿਰ ਇਨੇ ਇਨੇ ਚਾਰ ਚਾਰ ਪੰਜ ਪੰਜ ਹਜ਼ਾਰ ਦੇ ਬੰਦਾ ਸੂਟ ਲੈਂਦੈ ਹੈ ਤੇ ਫੇਰ ਨਹੀਂ ਦੇਖ। ਦਾ ਸਟਚਿੰਗ ਦਾ ਮੂੰਹ।
ਇੱਥੇ ਤੋਂ ਬੜੇ ਇੱਥੇ ਇੱਥੇ ਮੈਂ ਦੇਖਿਆ ਦੋ ਤਿੰਨ ਵਾਰ ਦੇਖਿਆ। ਟੇਲਰ ਨੂੰ ਦੇ ਦਿੰਦੇ ਐ ਅੱਛਾ ਜਿਹਾ ਸੂਟ ਵਧੀਆ ਸੀਕੇ ਦੇ ਮੈਨੂੰ ਜ਼ਰਾ ਅੱਛਾ ਪੈਟਰਨ ਵਾਲਾ ਉਹ ਬੋਲਦਾ ਪੰਦਰਾਂ ਸੌ ਰੁਪਏ ਹਜ਼ਾਰ ਰੁਪਏ ਇੱਥੋਂ ਸਟਾਰਟਿੰਗ ਰੇਟ ਹੈ। ਇਥੋਂ ਹੀ ਸਿਲਾਲੋ। ਕਰ ਦੇ ਸਟੀਿਚਿੰਗ ਤਾਂ ਬਾਕੀ ਤੋਂ ਹਜ਼ਾਰ ਕੁਛ ਸਟਾਰਟ ਹੁੰਦੀ ਹੈ ਪੰਦਰਾਂ ਸੌ ਉੱਤੇ ਦੀ ਬਾਕੀ ਲੇਸ ਵਗੈਰ ਬੋਲਦੇ ਹੈ ਏਤੋ
ਤੇ ਉੱਧਰ ਜ਼ਿਆਦਾ ਫਿਰ ਇਹਦਾ ਮਤਲਬ ਸਟਿਚਿੰਗ ਏਧਰ ਸਾਡੇ ਨੋਮੀਨਲ ਹੈ ਇੰਨੀ ਜ਼ਿਆਦਾ ਨਹੀਂ ਐ ਇੱਥੇ ਤਾਂ ਜਨਾਨੀਆਂ ਘਰੇ ਘਰੇ ਵੀ ਬਹਿੰਠੀਆਂ ਨੇ ਐਵੇਂ ਸੀ ਦਿੰਦੀਆਂ ਨੇ ਤਿੰਨ ਤਿੰਨ ਸੌ ਰੁਪਏ ਚ ਵੀ ਸੂਟ ਸੀ ਦਿੰਦੀਆਂ ਲੇਕਿਨ ਹਾਂ ਉਹ ਫਿਨਿਸ਼ਿੰਗ ਉਹ ਐਨੀ ਜ਼ਿਆਦਾ ਅੱਛੀ ਨਹੀਂ ਰਹਿੰਦੀ ਹੈ ਸਿਲਾਈ
ਇੱਥੇ ਫਿਟਿੰਗ ਦਿੰਦਾ ਅਸੀਂ ਫਿਟਿੰਗ ਦਾ ਗਰੰਟੀ ਰਹਿੰਦੀ ਦੀ ਉਹਨਾ ਨੂੰ ਟੈਨਸ਼ਨ ਨੀ ਹੈ ਬਟ ਲੇਕਿਨ ਸਸ ਜੋ ਸਟਿਚਿੰ ਹੈਗੀ ਨਾ ਸਿਲਾਈ ਦੀ ਕੀਮਤ ਹਜ਼ਾਰ ਪੰਦਰਾਂ ਸੌ ਲੇਸ ਲਗਾ ਲੋ ਐਕਸਟ ਵਰਕ ਕੁਛ ਕਰ ਲੋ ਫਿਰ ਤੋਂ ਪੁੱਛੋ ਨੂੰ
ਸਾਰੇ ਤੁਸੀਂ ਦੇਖੋ ਅਸਤਰ ਵਾਲੇ ਆਂਦੇ ਨੇ ਤੇ ਅਸਤਰ ਵਾਲੇ ਦੀ ਸਟਿਚਿੰਗ ਇਨੀ ਪਹੁੰਚ ਹੀ ਜਾਂਦੀ ਹੈ ਹਜ਼ਾਰ ਬਾਰਾਂ ਸੌ ਜੇ ਹਲਕਾ ਫੁਲਕਾ ਤੁਸੀਂ ਲੇਸਾਂ ਵੀ ਅੱਜ ਕੱਲ ਕਿਹੜੀਆਂ ਸਸਤੀਆਂ ਨੇ
ਅੱਛਾ ਸੁਣੋ ਨਾ ਮੈਨੂੰ ਨਾ ਇੱਕ ਕਾਲ ਆਈ ਜਾ ਰਿਹਾ ਮੈਂ ਤੁਹਾਨੂੰ ਕਰਦੀ ਆ
ਅੱਛਾ ਠੀਕ ਹੈ ਚੰਗਾ ਫਿਰ ਓਕੇ ਸਤਿ ਸ੍ਰੀ ਅਕਾਲ ਹਾਂਜੀ